ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ।
ਵਧੀਆ ਜੀ ਤੁਸੀਂ ਦੱਸੋ
ਬਸ ਵਧੀਆ ਮੈਂ ਕਿਹਾ ਚਲੋ ਬਸ ਕੰਮ ਕੁਮ ਕਰਕੇ ਵਿਹਲੀ ਹੋਈ ਆ ਮੈਂ ਕਿਹਾ ਚੱਲ ਤੁਹਾਨੂੰ ਫੋਨ ਕਰ ਲੈਂਦੀ ਹਾਂ।
ਹਾਂ ਹਾਂ ਠੀਕ ਆ ਹੋਰ ਰੋਟੀ ਵਗੈਰਾ ਖਾ ਲਈ ਤੁਸੀ,
ਬਸ ਅਜੇ ਖਾਣੀ ਹੈ ਮੈਂ ਕਿਹਾ ਪਹਿਲਾਂ ਕੁਛ ਮੈਂ ਕਿਹਾ ਥੋੜ੍ਹਾ ਕਾਫੀ ਟਾਈਮ ਤੋਂ ਫੋਨ ਹੋਇਆ ਨੇ ਫਿਰ ਲੱਗ ਜਾਵਾਂਗੇ ਕੰਮ 'ਚ ਕੰਮਾਂ 'ਚ ਹੋਰ ਸਬਜ਼ੀ ਬਣ ਗਈ ਹੈ ਰੋਟੀ ਖਾਵਾਂਗੇ ਫਿਰ, ਭਾਂਡੇ ਮਾਂਜੋ ਸਭ ਕਰੋ ਮੈਂ ਚਲੋ ਕੋਲ ਕਰ ਲੈਂਦੀ ਹਾਂ ਪਹਿਲਾਂ
ਹਾਂਜੀ
ਹਮ
ਹੋਰ ਗਰਮੀ ਤਾਂ ਬਹੁਤ ਹੈ।
ਗਰਮੀ ਬਹੁਤ ਅਤੇ ਇੱਥੇ ਅੱਜ ਸਵੇਰੇ ਬਾਰਿਸ਼ ਆਈਏ
ਅੱਛਾ
ਸਵੇਰੇ ਠੰਢਾ ਮੌਸਮ ਸੀ ਬਹੁਤ ਬਾਰਿਸ਼ ਆਈ ਹੈ ਸਵੇਰੇ ਹਾਂ ਸਵੇਰੇ ਬੜਾ ਠੰਡਾ ਮੌਸਮ ਸੀ। ਇੰਨੀ ਤੇਜ਼ ਮੀਂਹ ਆਇਆ ਤੇ ਹੁਣ ਵੇਖੋ। ਮੀਂਹ ਬਿਲਕੁਲ ਮੀਂਹ ਦੇ ਮਤਲਬ। ਮਤਲਬ ਮੀਂਹ ਤਾਂ ਸਾਰੇ ਨੀ ਹੈਗੇ ਹੁਣ ਹੁਣ।
ਤਾਂ ਵਾਲੀ ਗਰਮੀ ਹੈ।
ਬੜਾ ਬਾਕੀ ਔਖਾ ਹੋਇਆ ਦਾ ਹੋ ਹੂੰ ਇਹ ਨਾ। ਇਹ ਨਾ ਬੜੀ ਬੜੀ ਹੁੰਮਸ ਜੀ ਹੋ ਗਈ ਹੈ।
ਹਾਂ ਹੋ ਜਾਂਦੀ ਆ।
ਹੂੰ।
ਕਿਉਂਕਿ ਬਾਹਰ ਇੰਨਾ ਤਾਂ ਮੀਂਹ ਪਿਆ ਨੀ ਤਾਂ ਕਰਕੇ ਨਾ। ਜੇ ਤਾਂ ਬਾਲਾ ਪਏ ਫੇਰ ਨੀ ਹੁੰਦੀ ਉਮਸ ਤਾਂ।
ਹੂੰ, ਚਲੋ ਠੀਕ ਐ, ਮੈਂ ਕਿਆ ਚਲੋ ਫੋਨ ਕਰਾਂ ਕਾਫੀ ਟਾਈਮ ਤੋਂ ਹੋਇਆ ਨਈ। ਕਈ ਨਾ ਬਾਰਿਸ਼ ਨਾ ਇਥੇ ਇਥੇ ਬਾਹਰ ਕਦੀ ਕਦੀ ਤੇ ਇਹਨੇ ਨੇਰੀ ਆਂਦੀ ਇੱਕਦਮ ਤੇ ਕਦੀ ਬਾਰਿਸ਼ ਆ ਜਾਂਦੀ ਏ। ਤੇ ਕਦੀ ਇਕਦਮ ਸੁੱਕਾ ਪੈ ਜਾਂਦਾ ਐ। ਅਈਓ ਲੱਗਿਆ ਰਹਿੰਦਾ।
ਸਮੀ ਏਦਾਂ ਦਾ ਐ ਨਾ ਤਾਂ ਕਰਕੇ।
ਹਾਂ, ਉੱਪਰੋਂ ਬੱਚੇ ਤੰਗ ਕਰਦੇ ਨੇ। ਚਿਪ-ਚਿਪ ਹੁੰਦੀ ਏ, ਕਦੀ ਕੁਛ ਕਰੋ, ਕਦੀ ਕੁਛ ਕਰੋ। ਹਾਂ, ਛੁੱਟੀਆਂ ਅਸੀ ਆਏਦੇ ਨਾ ਪੇਕੇ ਆਏ ਹੋਏ ਅਸੀ ਅਪਣੇ।
ਅੱਛਾ-ਅੱਛਾ।
ਹੂੰ, ਛੁੱਟੀਆਂ ਬਿਤਾਉਣ ਚ ਪੇ
ਹੂੰ, ਛੁੱਟੀਆਂ ਚ ਤਾਂ ਬੱਚੇ ਤੰਗ ਕਰਦੇ ਈ ਐ।
ਬਹੁਤ ਜੈਦਾ ਤੰਗ ਕਰਦੇ ਨੇ ਪਰੇਸ਼ਾਨ ਕਰਿਆ ਹੋਇਆ ਬੱਚਿਆਂ ਨੇ। ਕਦੀ, ਕਦੀ ਬੱਚੇ ਕਹਿੰਦੇ ਨੇੇ ਆ ਆਈਸ ਕਰ੍ਰੀਮ ਖਾਣੀ ਐ, ਕਦੀ ਉਹ ਕਹਿੰਦੇ ਨੇ ਮੈਂ ਅਸੀਂ ਮੈਂਗੋ ਸ਼ੇਕ ਪੀਣਾ ਐ, ਕਦੀ ਕਹਿੰਦੇ ਸ਼ਰਬਤ ਪੀਣਾ ਐ।
ਹੂੰ, ਇਹ ਤਾਂ ਹੈ ਘਰੇ ਰਹਿ ਕੇ ਤਾਂ
ਹਾਂ, ਮੁਸ਼ਕਿਲ ਹੁੰਦਾ।
ਤੁਸੀਂ ਘੁੰਮਣ ਨੀ ਗਏ ਕਿਤੇ।
ਘੁੰਮਣ ਅਸੀਂ ਗਏ ਸੀ ਅਸੀਂ ਆਸ ਪਾਸ ਦੇ ਗੁਰਦੁਆਰੇ ਵਗੈਰਾ ਜਾਣਾ ਜਾਵਾਂਗੇ, ਹਜੇ ਤੇ ਫਿਲਹਾਲ ਕਿਤੇ ਨੀ ਗਏ। ਗਰਮੀ ਇੰਨੀ ਹੁੰਦੀ ਐ, ਮਨ ਈ ਨਈ ਕਰਦਾ ਕਿਤੇ ਜਾਣ ਦਾ ਕੀ ਕਰੀਏ।
ਹਾਂਜੀ, ਇਹ ਤਾਂ ਹੈ।
ਜਿਵੇਂ ਮੰਨ ਲੳ ਥੋੜਾ ਮ ਮੌਸਮ ਥੋੜਾ ਸਈ ਹੋਏਗਾ ਤਾਂ ਕਿਤੇ ਨਿਕਲਣ ਹੋਏਗਾ।
ਹੂੰ, ਦਿਨ ਦੁਪਹਿਰੇ ਤਾਂ ਬਹੁਤ ਖਤ ਧੁੱਪ ਹੁੰਦੀ ਆ ਤੇਜ਼ ਤਾਂ ਕਰਕੇ ਕਿਤੇ ਜਾਇਆ ਵੀ ਨਈ ਜਾਂਦਾ।
ਹਾਂ, ਬੜਾ ਓਖਾ ਹੁੰਦਾ ਜਾਣਾ। ਹੁਣ ਦੁਪਹਿਰ ਦੇਖ ਦਸੰਬਰ ਦਾ, ਦਸੰਬਰ ਦਾ ਮਹੀਨਾ ਆਉਣ ਵਾਲਾ ਸੀ ਤੇ ਓਰ ਲੋਕ ਸਮਝ ਨਈ ਆ ਰਿਆ ਐ, ਅਸੀਂ ਸਵੈਟਰ ਪਾਈਏ, ਸਵੈਟਰ ਰੱਖੀਏ ਕੱਢੀਏ। ਪੂਰੀ-ਪੂਰੀ ਬਾਜੂ ਤੇ ਸੂਟ ਪਾਏ ਨੀ ਜਾਂਦੇ, ਹਾਫ ਬਾਜੂ ਦੇ ਗਰੋ ਤੇ ਪਾਓ। ਫਿਰ ਲੱਗਦਾ ਕਿ ਮੌਸਮ ਵਦੀਆ ਐ, ਠੰਡ ਵੈ, ਫਿਰ ਦੁਬਾਰਾ ਪਾਓ। ਸਈਉ ਲੱਗੇ ਰਹਿੰਦਾ, ਕਈ ਤਾਂ ਅਦੀ ਰਿਲਸ ਆ ਕਈ ਤਰਾਂ ਦੀ ਰੀਲਸ ਆਈਆਂ ਨੇ ਵੀ ਦਸੰਬਰ ਵੇ ਜਾਂ ਉਹ ਦਸੰਬਰ ਦਾ ਮਹੀਨਾ ਆ ਗਿਆ ਹੈ। ਰੱਬਾ ਅਸੀਂ ਕੀ ਕਰੀਏ ਪੂਰੀ ਬਾਜ਼ੂ ਦੇ ਕੱਪੜੇ ਪਾਈਏ, ਅੱਧੀ ਦੇ ਪਾਈਏ, ਰਜਾਈਆਂ ਸਾਂਬੀਏ ਯਾ ਨਈ। ਚਦਰਾ ਲਈਏ, ਕੀ ਲਈਏ, ਕੰਬਲਾ ਨੂੰ ਧੁੱਪ ਲਵਾ ਕੇ ਸਾਂਬੀਏ ਯਾ ਕਢੀਏ ਬਹੁਤ ਹਸੀ ਮਜਾਕ
ਸਈ ਐ, ਹਾਂ। ਗਰਮੀ ਚ ਵੀ ਏਦਾ ਈ ਐ, ਕਈ ਵਾਰ ਤਾਂ ਮੀਹ ਪੈ ਜੇ ਫਿਰ ਠੰਡ ਹੋ ਜਾਂਦੀ ਐ।
ਜੋ, ਜੋ ਸਰਦੀ ਐ ਉਹ, ਉਹ ਲੈ ਰਈ ਗਰਮੀ ਐ ਜਾ ਮੈਂ ਮਨ ਨੀ ਲੈ ਰੀ ਬਾਕੀ ਦੁਖੀ ਕਰ ਮਾਰਯਾ, ਦੁਖੀ, ਦੁਖੀ ਇਕ ਦਮ ਉਪਰੋ ਬੱਚੇ ਪਰੇਸ਼ਾਨ ਕਰਦੇ ਨੇ, ਨਿਆਣੇ ਤਂਗ ਕਰਦੇ ਨੇ
ਹੂੰ, ਗਰਮੀ ਚ ਐ, ਤਾਂ ਕਰਦੇ ਈ ਆ ਓਰ ਛੁਟੀਆਂ ਵੀ ਐ ਨਾ ਇਸ ਕਰਕੇ
ਉਧਰ- ਉਧਰ ਕੀ ਹਾਲ
ਹੂ ਉਹ ਇਦਰ
ਹੂੰ ਉੱਧਰ ਵੀ ਉਹ ਤੁਸੀਂ ਤੇ। ਤੁਸੀਂ ਤਾਂ ਪਹਾੜੀ ਪਾਸੇ ਦੇ ਹੈਗੇ ਉਹ ਨਾ ਅਸੀਂ ਤੇ ਮੈਦਾਨੀ ਇਲਾਕੇ।
ਹਾਂ ਪਰ ਗਰਮੀ ਤਾਂ ਹੈਗੀ ਹੈ ਇੱਥੇ ਵੀ ਨਾ। ਬਾਰਿਸ਼ ਤਾਂ ਹੋਈ ਨਹੀਂ ਗਰਮੀ ਹੋ ਰਹੀ ਹੈ। ਇੱਕ ਦੋ ਦਿਨ ਤੋਂ ਨਾ ਜ਼ਿਆਦਾ।
ਹਾਂ।
ਫੇਰ ਵੀ ਠੀਕ ਹੈ। ਮੌਸਮ ਇਥੇ ਇਨੀ ਨੀ ਹੁਦੀ ਪਰ ਅ ਦੁਪਹਿਰੇ ਤਾਂ ਹੁਦੀ ਆ ਤੇਜ ਧੁੱਪ ਕਰਕੇ ਨਾ
ਹਾਂ ਹੂ-
ਕਿਤੇ ਜਾਇਆ ਨਹੀ ਜਾਦਾ ਕੋਈ ਕੰਮ ਨੂੰ ਵੀ ਜਾਣਾ ਹੋਏ ਫਿਰ ਸੋਚਣਾ ਪੈਦਾ ਵੀ ਕਿਵੇ
ਹੂ ਜੇ ਕੋਲੇਜ ਜਾਣਾ ਹੈ। ਤਾਂ ਹੋਰ ਦਿਕਤ
ਹਾਂ ਹਾਂਜੀ ਇਹ ਤਾ ਹੈ।
ਇਗਜ਼ਾਮ ਖਤਮ ਹੋ ਗਏ ਨਾ
ਹਾਂਜੀ ਹੁਣ ਤਾਂ ਹੋ ਗ ਕਦਮ ਨਾ
ਹਾਏ ਬਾਕੀ ਗਰਮੀਆਂ ਵਿਚ ਇਗਜ਼ਾਮ ਦੇਣ ਜਾਣਾ ਵੀ ਬੜਾ ਔਖਾ ਲਗਦਾ
ਬਹੁਤ ਜਿਆਦਾ
ਪਹਿਲਾਂ ਉਹ ਆਟੋ ਕਰੋ ਫਿਰ- ਫਿਰ ਜਾ ਕੇ ਅਗੇ ਬਸ ਲਵੋ ਉਹ ਬਾਕੀ ਬੱਸ ਜੇ ਹੂ ਜੇ ਬਸ ਡਾਇਰੈਕਟ ਮਿਲ ਗਈ ਤਾਂ ਠੀਕ ਹੈ। ਹਮ ਜੇ ਬਸ ਡਰੈਕ- ਡਰੈਕ ਮਿਲ ਗਏ ਤਾਂ ਠੀਕ ਹੈ। ਅਤੇ ਨਾ ਮਿਲੇ ਤੇ ਹੋਰ ਔਖਾ ਹਮ ਵਾਕਈ ਬੜਾ- ਬੜਾ ਔਖਾ ਹੈ। ਬਹੁਤ ਲਾਈਫ ਲਾਈਫ ਬਹੁਤ ਔਖੀ ਹੋਈ- ਹੋਈ ਹੈ। ਗਰਮੀਆ 'ਚ
ਹਾਂ-
ਉਹਦਾ ਸ਼ੁਕਰ ਹੈ। ਪਰਮਾਤਮਾ ਨੇ ਮਈ ਜੂਨ ਦੀ ਗਰਮੀ 'ਚ ਇਹ ਨੀ ਪਾਈ ਹੈ। ਕਿ ਬਚਿਆ ਨੇ ਲੋਕਾ ਨੇ ਛੁਟੀਆ ਕਰਤੀਆ ਸਕੂਲਾ ਦੀਆ ਜੇ ਸਕੂਲ ਮਈ ਜੂਨ 'ਚ ਨਾ ਬੰਦ ਹੁੰਦੇ ਅਸੀ ਕਿਥੇ ਜਾਦੇ
ਹਮ ਬਚਿਆਂ ਦਾ ਤਾਂ ਸਹੀ ਗਲ ਹੈ। ਹੋਰ ਪੇਰੈਟਸ ਵੀ ਤੰਗ ਹੁੰਦੇ ਆ ਫਿਰ ਲੈ ਕੇ ਆਓ ਛੱਡ ਕੇ ਆਓ
ਬਸ ਇਹ ਕਿ ਜਦੋ ਵੀ ਕੋਈ ਬੰਦਾ ਗਰਮੀ ਚੋ ਕਮ ਕਰਕੇ ਆਏ ਉਹਨੂੰ ਨਿਬੂ ਪਾਣੀ ਦਉ ਨਿਬੂ ਪਾਨੀ ਦੋ ਲਸੀ ਦੋ ਸ਼ਰਬਤ ਬਣਾ ਕੇ ਦੋ ਕੋਈ ਸ਼ੇਕ ਦੋ ਮੈਗੋ ਸ਼ੇਕ ਬਨਾਨਾ ਸ਼ੇਕ ਤਾਂ ਕਿ ਉਹ ਪੀ ਕੇ ਉਹਨੂੰ ਜਾਨ ਜਾਨ ਆਏ ਨੇ ਗਰਮੀ ਬਹੁਤ ਲਗਦੀ ਹੈ।
ਹਾ-
ਜੇ ਸਰ ਅਸੀ ਨਿਕੇ- ਨਿਕੇ ਗਲਾ ਦਾ ਖਿਆਲ ਰੱਖਾਂਗੇ ਤਾਂ ਸਿਹਤ ਸਹੀ ਰਹੇਗੀ ਜੇ ਨਹੀ ਰਖਾਗੇ ਤਾਂ ਫਿਰ ਸਿਹਤ ਖਰਾਬ ਹੋ ਜਾਏਗੀ ਬੜਾ ਔਖਾ ਹੁੰਦਾ ਮੈਂ ਵੀ ਉਹਓ ਲੱਗੀ ਰਹਿੰਦੀ ਹਾਂ ਬੱਚੇ ਮਰੇਮੀ ਸ਼ਰਬਤ ਪੀਣਾ ਹੈ ਮੈਂ ਮੈਂਗੋ ਸ਼ੇਕ ਪੀਣਾ ਹੈ ਬਨਣਾ ਸ਼ੇਕ ਬਸ ਇਹੀਓ ਲੱਗਾਿਆ ਰਹਿੰਦਾ ਅ ਇੱਕ ਇੱਕ ਮਿੰਟ ਆ ਕੇ ਬਣਨੀ ਆ ਇੱਕ ਦੀ ਫਰਮਾਇਸ਼ ਆਉਂਦੀ ਆ ਹਾਂ ਜੇ ਆ ਆ ਕੇ ਬਹਿੰਦੀ ਆ ਕਿਤੇ ਫਰਮਾਇਸ਼ ਜਾਂਦੀ ਮੰਮੀ ਸ਼ਰਬਤ ਪੀਣਾ ਫਿਰ ਬੈਂਨ ਹ ਆ ਫਿਰ ਦੂਜੀ ਮੈਂ ਸ਼ਰਬਤ ਪੀਣਾ ਫਿਰ ਇੱਕ ਘੰਟਾ ਪਹਿਨਦੀ ਹੈ ਮੰਮੀ ਫਿਰ ਸ਼ਰਬਤ ਪੀਣਾ ਮੰਮੀ ਹੁਣ ਮੈਨੂੰ ਸ਼ੇਕ ਬਣਾ ਦਿਉ ਮਤਲਬ ਮੇਰੀ ਛੋਟੀ ਕੁੜੀ ਤੇ ਮੇਂ ਖਿੱਚ ਖਿੱਚ ਕੇ ਰਸੋਈ ਚ ਲਕੇ ਜਾਂਦੀ ਏ ਮੈਂਗੋ ਸ਼ੇਕ ਬਨਾਨਾ ਸ਼ੇਕ ਜੇ ਘਰ ਚ ਚੀਜ਼ਾਂ ਨਹੀਂ ਨੇ ਫਿਰ ਤੇ ਬੰਦਾ ਕਿੱਥੇ ਜਾਏ
ਹਮ
ਫਿਰ ਤੇ ਫਿਰ ਤੇ ਬੰਦਾ ਗਿਆ ਫਿਰ ਨੀ ਉਹ ਕੁਛ ਕਰ ਸਕਦਾ ਬਹੁਤ ਬਹੁਤ ਹੀ ਮੁਸ਼ਕਿਲ ਹੋ ਜਾਂਦੀ ਬਹੁਤ ਜ਼ਿਆਦਾ ਬਹੁਤ ਮੁਸ਼ਕਿਲ ਹੋ ਜਾਦੀ ਹੈ। ਹੁਣ ਬੰਦਾ ਕੀ ਕਰੇ ਕੀ ਨਾ ਕਰੇ ਫਿਰ ਖੁਦ ਦਾ ਵੀ ਮਨ ਨਹੀ ਕਰਦਾ ਰਸੋਈ 'ਚ ਜਾਣ ਦਾ ਜੇ ਘਰ ਚਚ ਜੇ ਜੇ ਜੇ ਘਰੇ ਜੇ ਘਰੇ ਏ ਸੀ ਲੱਗਿਆ ਤਾਂ ਫਿਰ ਏ ਸੀ 'ਚ ਵੀ ਨਿਕਲਾਂਗੇ ਰਸੋਈ 'ਚ ਜਾਵਾਗੇ।
ਹਾਂ ਫੇਰ ਉਹੀ ਸਰਦ ਗਰਮ ਹੋ ਜਾਂਦਾ ਹੈ।
ਹਾਂ
ਹਮ
ਏਸੀ ਚ ਨਿਕਲੋ ਸਰਦ ਗਰਮ ਫਿਰ ਰਸੋਈ ਚ ਜਾਣਾ ਸਾਰਾ ਕੰਮ ਕਰਨਾ ਚਲੋ ਫਿਰ ਠੀਕ ਆ ਮ ਤੁਹਾਡੇ ਨਾਲ ਗੱਲ ਕਰ ਕਿਹੜਾ ਵਧੀਆ ਲੱਗਿਆ ਵ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ
ਸਤਿ ਸ਼੍ਰੀ ਅਕਾਲੀ ਓਕੇ